ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ?
ਤੁਸੀਂ ਸੁਣਾਓ ਠੀਕ-ਠਾਕ?
ਬਸ ਜੀ ਵਧੀਆ ਵਧੀਆ, ਤੁਸੀਂ ਸੁਣਾਓ ਘਰ ਸਭ ਠੀਕ-ਠਾਕ?
ਹਾਂਜੀ ਹਾਂਜੀ, ਬਸ ਠੀਕ ਐ, ਬੱਚੇ ਘਰ ਐ ਛੁੱਟੀਆਂ ਚ।
ਹਾਂਜੀ ਹਾਂਜੀ, ਸਾਰੇ ਪਾਸੇ ਇਹੀ ਈ ਹਾਲ ਏ, ਛੁੱਟੀਆਂ ਚੱਲ ਰਹੀਆਂ। ਬੱਚੇ ਘਰ ਐ ਤੇ ਸਾਡੇ ਕੰਮ ਵਧੇ ਹੋਏ ਐਂ।
ਬਿਲਕੁਲ ਜੀ, ਕੰਮ ਤਾਂ ਪੁੱਛੋ ਨਾ ਕੰਮ ਦਾ ਨਾ ਤਾਂ ਸਮਝ ਆਉਂ ਕਿੱਧਰੋਂ ਸ਼ੁਰੂ ਕਰੀਏ, ਕਿੱਧਰੋਂ ਖ਼ਤਮ ਕਰੀਏ? ਨਾ ਇਹਨਾਂ ਦਾ ਬ੍ਰੇਕ ਫਾਸਟ ਹੁੰਦਾ ਨਾ, ਲੰਚ ਐ ਨਾ ਕੁ ਕਿਸ ਚੀਜ ਦਾ ਟਾਈਮ ਐ।
ਛੁੱਟੀਆਂ ਐ ਨਾ, ਇਹਨਾਂ ਨੂੰ ਸਾਨੂੰ ਥੋੜ੍ਹਾ ਨਾ ਛੁੱਟੀਆਂ। ਛੁੱਟੀਆਂ ਇਨ੍ਹਾਂ ਨੂੰ ਬਿਲਕੁਲ ਬਿਲਕੁਲ।
ਹਾਂਜੀ ਬਸ ਫਿਰ ਬੱਚਏ ਸਾਰ ਦਿਨ ਘਰ ਆਉਂਦੇ ਸੋਚਦੇ ਕੁਛ ਕਰਵਾ ਦੀਈਏ ਇਹਨਾਂ ਨੂੰ ਹਨਾ ਕੁਛ ਸਕਿੱਲ ਬੇਸ ਤੇ ਕੁਝ ਕਰਵਾ ਦੀਏ।
ਬਿਲਕੁਲ ਬਿਲਕੁਲ ਅੱਜ ਦਾ ਦੇਖੋ ਟਾਈਮ ਇਸ ਤਰ੍ਹਾਂ ਦਾ ਐ ਕਿ ਪੜ੍ਹਾਈ ਦੇ ਨਾਲ-ਨਾਲ ਇੱਕ ਐਸੀ ਚੀਜ਼ ਬੱਚੇ ਨੂੰ ਆਣੀ ਚਾਈਦੀ ਐ, ਜਿਹਦੇ ਨਾਲ ਇਹਨਾਂ ਦਾ ਅੱਗੇ ਹੋਰ ਬੈਨੀਫਿਟ ਹੋ ਸਕਣ। ਕਿਉਂਕਿ ਅੱਜ-ਕੱਲ੍ਹ ਸਾਰੇ ਕੰਮ ਹੀ ਸਕਿੱਲ ਬੇਸ ਐ ਬੱਚੇ ਵੱਡੇ ਹੋ ਜਾਣ ਤੇ ਇਹ ਚੀਜ਼ ਜ਼ਰੂਰੀ ਐ।
ਹਾਂਜੀ।
ਹ
ਉਹ ਤਾਂ ਹੈ ਜੀ, ਦੇਖੋ ਸਕਿੱਲ ਭਾਵੇਂ ਬੱਚਿਆਂ ਲਈ ਹੁਣ ਭਾਐਂ ਬਜ਼ੁਰਗ ਭਾਐਂ ਜਿਹੜੇ ਜਵਾਨ ਏ, ਹਰੇਕ ਲਈ ਲਾਈਫ ਵਿੱਚ ਸਕਿੱਲ ਬਹੁਤ ਜ਼ਰੂਰੀ ਐ। ਲਰਨਿੰਗ ਸ ਲਰਨਿੰਗ ਸਕਿੱਲ ਦਾ ਕਿਸੇ ਏਜ ਪੱਲਣ ਕਰ ਸਕਦੇ ਹਾਂ ਹਨਾ, ਜਿਵੇਂ ਹੁਣ
ਆਪਨੀ ਸ਼ਮਤਾ ਏ ਨਾ, ਇਹ ਹੋਣੀ ਚਾਈਦੀ ਐ, ਚਾਹੇ ਤੁਸੀਂ ਬੁੱਢੇ ਓ, ਚਾਹੇ ਬੱਚੇ ਹੋ ਚਾਹੇ ਜਵਾਨ ਓ। ਕਦੀ ਨਾ ਸੋਚੋ ਕਿ ਸਾਡੀ ਉਮਰ ਲੰਘਗੀ ਸਿੱਖਣਾ ਸ
ਹਾਂਜੀ ਹਾਂਜੀ ਹਾਂਜੀ, ਹੁਣ ਦੇਖੋ ਹੁਣ ਯੋਗਾ ਚ ਕਰਨਾ ਸ਼ੁਰੂ ਕੀਤਾ ਹਨਾ! ਕਈ ਬਜ਼ੁਰਗ ਵੀ ਹੁਣੇ ਇਹ ਏਜ ਚ ਆਕੇ ਯੋਗਾ ਕਰਦੇ ਪਏ ਆ, ਉਹ ਆਪ। ਕੱਪੜਿਆਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਹਾ ਵੀ ਹਨਾਂ, ਜੇ।
ਹਾਂਜੀ ਹਾਂਜੀ। ਹਾਂਜੀ ਹਾਂਜੀ, ਦੇਖੋ। ਉਹਨਾਂ ਨੂੰ ਪਤਾ ਐ ਨਾ ਕਿ ਇਹ ਚੀਜ਼ ਵਧੀਆ ਫਾਇਦੇਮੰਦ ਐ ਤਾਂ ਹੀ ਉਹ ਕਰ ਰੇ ਐ।
ਹਾਂਜੀ ਉਹ ਕਹਿੰਦੇ ਤੁਹਾਡੇ ਕੋਲ ਟਾਈਮ ਅੱਗੇ ਸੀਂ ਕੁੱਛ ਨ੍ਹੀਂ ਕਰ ਪਾਏ, ਚਲੋ ਹੁਣ ਸੀ।
ਹਾਂ, ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ, ਆਪਣੇ ਸਰੀਰ ਤੋਂ ਉੱਪਰ ਕੁਛ ਨਹੀਂ ਹੈ। ਕਿਸੇ ਵੀ ਚੀਜ਼ ਤਰਾਂ ਦਾ ਸਿੱਖਣਾ, ਦੇਖੋ ਤੁਸੀਂ ਮੋਬਾਇਲ ਦੇ ਉੱਤੇ ਦੇਖੋ ਇੰਨੀ ਤਰ੍ਹਾਂ ਦੀ ਚੀਜ਼ਾਂ ਆਉਂਦੀਆਂ ਨਾ, ਸਕਿੱਲ ਬੇਸਿਸ ਤੁਸੀਂ ਦੇਖੋ ਅ ਚਾਹੇ ਐਡ, ਐਡ ਦਾ ਕਰਲੋ, ਕਿ ਅੱਜ ਪਹਿਲਾਂ ਦੇਖੋ ਟੀ ਵੀ ਦੇ ਉੱਤੇ ਐਡਸ ਆਉਂਦੀਆਂ ਸੀ। ਹਨਾ ਇਹ ਮਸ਼ਹੂਰੀਆਂ ਹੁੰਦੀਆਂ ਸੀ, ਹੁਣ ਸਾਰਾ ਇਹ ਮੋਬਾਇਲਾਂ ਤੇ ਆਉਂਦਾ ਹੈ। ਉਹ ਵੀ ਤੇ ਕਿਸੇ ਨੇ ਸਿੱਖਿਆ ਸਿੱਖਿਆ ਹੈ ਨਾ, ਉਹ ਵੀ ਤਾਂ ਕਿਸੇ ਦੇ ਕੋਲ ਸਕਿੱਲ ਹੈਗਾ ਜਿਹਦੇ ਬੇਸ ਦੇ ਉੱਤੇ ਉਹ, ਹਨਾ ਆਪਾਂ ਕੋਈ ਰੀਲ ਦੇਖਦੇ ਹਾਂ, ਕੋਈ ਕੁੱਛ ਦੇਖ ਜਿਹੜੀਆਂ ਵੀਡੀਓ ਦੇ 'ਚੱ ਉਹ ਮਸ਼ਹੂਰੀਆਂ ਆਉਂਦੀਆਂ, ਕੁੱਛ ਨਾ ਕੁੱਛ ਤਾਂ ਸਕਿੱਲ ਹੈਗਾ ਨਾ, ਜਿਹੜਾ ਉਹਨਾਂ ਨੇ ਸਿੱਖਿਆ ਫੀ੍ਰਲੈਂਸਿੰਗ ਹੋ ਗਈ ਹਨਾ, ਆਪਣੇ ਇਨਫਲੂਐਂਸਰ ਹੈਗੇ ਹੈ। ਇਹਨਾਂ ਨੇ ਵੀ ਤਾਂ ਆਪਣੇ ਕੁੱਛ ਨਾ ਕੁੱਛ ਸਕਿੱਲ ਇਸ ਤਰ੍ਹਾਂ ਦਾ ਕੁੱਛ ਕੀਤਾ ਦੇਖੋ, ਘਰ ਬੈਠੇ ਬੈਠੇ ਇੰਨਾ ਪੈਸਾ ਕਮਾ ਰਹੇ ਆ। ਨਾਲ ਮੌਜ ਹੈ।
ਹਾਂਜੀ, ਦੇਖੋ ਸਕਿੱਲ ਦੇ ਨਾਲ ਨਾਲ ਹਾਂਜੀ, ਦੇਖੋ ਸਕਿੱਲ ਦੇ ਨਾਲ ਨਾ ਇੰਪਰੂਵਮੈਂਟ ਤਾਂ ਬਹੁਤ ਹੁੰਦੀ ਹੈ, ਐਜੂਕੇਸ਼ਨ ਇੱਕ ਅਲੱਗ ਲਾਈਨ 'ਚੱ ਰਹੇਗੀ, ਜੇ ਐਜੂਕੇਸ਼ਨ ਪਲੱਸ ਸਕਿੱਲ ਹੋ ਜੇ ਉਹ ਤਾਂ ਬੱਚਾ ਕਾਮਯਾਬ ਹੀ ਹੈ, ਉਹ ਸਾਰੇ ਨਾਲੋ ਵਧੀਆ, ਬੱਚਾ ਕਾਮਯਾਬ ਹੈ। ਹੁਣ ਦੇਖੋ ਮਕੈਨਿਕ ਠੀਕ ਹੈ, ਭਾਵੇਂ ਐਜੂਕੇਟਿਡ ਹੈਗਾ, ਭਾਵੇਂ ਇੰਨਾ ਨੀ ਨਾ ਪੜਿਆ ਹੋਏਗਾ, ਜਿਸ ਕੋਲ ਸਕਿੱਲ ਹੈਗਾ, ਉਸ ਕੋਲ ਦੋ ਚਾਬੀਆਂ ਲੈ ਕੇ ਜਿਥੇ ਮਰਜ਼ੀ ਬਹਿਜੇ, ਉਹ ਬੰਦਾ ਭੁੱਖਾ ਨੀ ਮਰਦਾ।
ਬਿਲਕੁੱਲ, ਦੇਖੋ ਦੋਨੋ ਚੀਜ਼ਾਂ ਦੀ ਅਗਰ ਮੈਂ ਕਹਿੰਦੀ ਹਾਂ, ਅਹ ਗਿਆਨ ਹੋਵੇ ਨਾ ਦੋਨਾਂ ਚੀਜ਼ਾਂ ਦਾ, ਤੁਹਾਨੂੰ ਜਿਸ ਮਰਜ਼ੀ ਲਾਈਨ ਦੇ ਵਿੱਚ ਤੁਹਾਨੂੰ ਨੌਕਰੀ ਮਿਲ ਜਾਏ ਜਾਂ ਤੁਸੀਂ ਆਪਣਾ ਕੰਮ, ਤੁਸੀਂ ਦੋਨੋ ਕਰ ਸਕਦੇ ਹੋ। ਨਹੀਂ ਤਾਂ ਕਈ ਬੱਚੇ ਕਹਿ ਹਾਂ ਕਈ ਬੱਚੇ ਕਹਿੰਦੇ, ਅਸੀਂ ਪੜ੍ਹੇ ਹੋਏ ਹਾਂ, ਸਾਨੂੰ ਤੇ ਇਹ ਕੰਮ ਆਉਂਦਾ ਹੀ ਨਹੀਂ ਹੈਗਾ ਹੱਥੀ ਕੰਮ, ਹੁਣ ਜਿਹਨਾਂ ਬੱਚਿਆਂ ਨੂੰ ਹੱਥੀ ਕੰਮ ਆਉਂਦਾ ਹੈ ਉਹ ਕਹਿੰਦੇ ਆ, ਸਾਨੂੰ ਪੜ੍ਹਾਈ ਵਾਲਾ ਕੰਮ ਨਹੀਂ ਆਉਂਦਾ। ਪਰ ਡਿਮਾਂਡ ਉਸ ਚੀਜ਼ ਹੈਗੀ ਹੈ ਕਿ, ਜਿਨਾਂ ਨੂੰ ਦੋਨੋ ਕੰਮ ਆਉਂਦੇ ਆ।
ਹੁਣ ਦੇਖੋ ਵੱਡੀ ਵੱਡੀ ਕੰਪਨੀਆਂ ਜਾਂ ਵਾ ਉਹ ਸਿਰਫ ਦੋਨੋ ਲੈ ਜਿਹਨੂੰ ਇੱਕ ਐਜੂਕੇਟਿਡ ਹੋਵੇ, ਡਿਗਰੀ ਹੋਵੇ ਇੱਕ ਇੱਕ ਸਕਿੱਲ ਹੋਵੇ, ਦੋਨਾਂ ਨੂੰ ਹੀ ਲੈਂਦੇ ਆ। ਉਹ ਨੋਰਮਲ ਬੰਦੇ ਨੂੰ ਨਹੀਂ ਲੈਂਦੇ, ਉਹ ਕਹਿੰਦੇ ਵੀ ਤੁਸੀਂ ਪਹਿਲਾਂ ਦੱਸੋ ਡਿਗਰੀ ਕੀਤੀ ਹੈ। ਨਾ ਤੁਹਾਡੇ ਕੋਲ ਕੁੱਛ ਸਕਿੱਲ ਵਰਕ ਹੈਗਾ, ਤੁਹਾਨੂੰ ਕੁੱਛ ਸਕਿੱਲ ਕਰਨਾ ਆਉਂਦਾ ਹੈਗਾ? ਹੁਣ ਆਪਾਂ, ਅਦਰ ਕੰਟਰੀ ਚੱਲਦੇ ਹਾਂ, ਆਪਾਂ ਅਦਰ ਕੰਟਰੀ 'ਚੱ ਵੀ ਜਾਂਦੇ ਹਾਂ ਨਾ ਜਦੋਂ, ਕਿਸੇ ਹੋਰ ਕੰਟਰੀ 'ਚ, ਉੱਥੇ ਉਹਨਾਂ ਨੇ ਇਹ ਨੀ ਦੇਖਣਾ ਤੁਸੀਂ ਐਜੂਕੇਟਿਡ ਕਿੰਨੀ ਇੱਥੇ ਇੰਡੀਆ 'ਚ ਕਰਕੇ ਆਇਓ ਜਾਂ ਕਿੱਥੇ ਕਰਕੇ ਆਇਓ, ਉਹ ਕਹਿੰਦੇ ਤੁਸੀਂ ਐਜੂਕੇਸ਼ਨ ਦੇ ਇੱਥੇ ਆ ਕੇ ਵੀ ਕਰ ਰਹੇ ਹੋ ਨਾ ਸਕਿੱਲ ਤ ਤੁਹਾਡੇ ਹੱਥ 'ਚ ਕੀ ਆ, ਸਕਿੱਲ ਦੱਸੋ?
ਹੁਣ ਦੇਖੋ, ਬੱਚੇ ਜਾਂਦੇ ਹੈ ਨਾ ਜਿਹੜੇ ਬਾਹਰ ਉਹ ਕੁੱਛ ਨਾ ਕੁੱਛ ਹੱਥ ਦਾ ਹੁਨਰ ਲੈ ਕੇ ਜਾਂਦੇ, ਜਿਹੜੇ ਅੱਛੇ ਅੱਛੇ ਬੱਚੇ ਹੈ ਜਿਹਨਾਂ ਨੂੰ ਪਤਾ ਹੈ ਕਿ ਅਸੀਂ ਜਾਣਾ, ਜਿਸ ਤਰਾਂ ਕੁੜੀਆਂ ਮੇਕਅੱਪ ਆਰਟਿਸਟ ਦਾ ਕਰਦੀਆਂ ਨੇਲ ਆਰਟ ਦਾ ਕਰਦੀਆਂ, ਕਿੰਨੇ ਕੋਰਸ ਹੈਗੇ ਹੈ ਛੋਟੇ ਛੋਟੇ ਜਿਹੜੇ ਬੱਚੇ ਕਰਕੇ ਜਾਂਦੇ ਆ ਕਿ, ਉੱਥੇ ਜਾਈਏ ਤੇ ਸਾਡੇ ਕੋਲ ਕੁੱਛ ਹੁਨਰ ਹੋਏ। ਜਿਹਦੇ ਦਮ ਦੇ ਉੱਤੇ ਅਸੀਂ ਪੈਸੇ, ਕਿਉਂਕਿ ਦੇਖੋ ਇੱਥੋਂ ਦੀ ਉੱਥੇ ਪੈਸਾ ਭੇਜਣਾ ਬੜਾ ਔਖਾ ਹੈ।
ਬਹੁਤ ਔਖਾ ਜੀ, ਬਹੁਤ ਮਹਿੰਗਾ
ਬਹੁਤ ਜ਼ਿਆਦਾ, ਫਿਰ ਬੱਚਿਆਂ ਨੂੰ ਇਹ ਹੁੰਦਾ ਕਿ, ਚਲੋ ਮਾਪਿਓ ਨੂੰ ਇੱਥੇ ਚਾਰ ਪੈਸੇ ਲਗਾ ਕੇ ਅਗਰ ਇਹਨਾਂ ਨੂੰ ਕੋਈ ਚੀਜ਼ ਸਿਖਾਈ ਹੈ ਉਹ ਵੀ ਸੋਖੇ ਖੇ ਦੇ ਤੇ ਮਾਂ- ਪਿਓ ਵੀ ਸੌਖੇ
ਹਾਂਜੀ, ਬਿਲਕੁਲ ਜੀ, ਬਿਲਕੁਲ ਏ। ਐਜੂਕੇਸ਼ਨ ਨਾਲ ਸਕਿਲ ਦਾ, ਬੋਲ ਲਰਨਿੰਗ ਸਕਿਲ ਦਾ ਮੈਂ ਕਹਿੰਦੀ ਹਾਂ, ਜਦੋਂ ਮਰਜ਼ੀ ਸਿੱਖੇ ਹੁਣ। ਭਾਵੇਂ ਮੇਰੀ ਏਜ 'ਚ ਵੀ ਹੈ, ਹੁਣ ਮੈਨੂੰ ਹੁੰਦਾ ਕਿ ਹਾਂ ਭਈ ਵਿਹਲੇ ਬੈਠੇ ਫ਼ੋਨ 'ਤੇ ਬੈਠੇ ਰਹਿੰਨੇ, ਕੁਝ ਸਿੱਖ ਹੀ ਲੈਂਨੇ ਹਾਂ। ਹੁਣ ਦੇਖੋ, ਆਪਾਂ ਬੈਠੇ-ਬੈਠੇ ਦੇਖੋ, ਜਿਨ੍ਹਾਂ ਜਿਹੜਾ ਬੰਦਾ ਫ਼ੋਨ ਤੇ ਆ ਕੇ ਆਪਣਾ ਚੈਨਲ ਬਣਾ ਰਿਹਾ ਓਹੀ ਸਕਿੱਲ ਹੀ ਕਰੇ, ਮੇਰੇ ਤੋਂ, ਬਜ਼ੁਰਗ-ਬਜ਼ੁਰਗ ਬੰਦਾ।
ਦੇਖੋ, ਤੁਸੀਂ, ਬਜ਼ੁਰਗ ਬੰਦੇ ਜਿਹੜੇ ਹੈਗੇ ਆ, ਆਪਣੀਆਂ ਰੈਸਟ ਇੱਥੇ ਚੀਜ਼ਾਂ, ਬਣਾ-ਬਣਾ ਕੇ ਰਸੋਈਆਂ ਦੇ ਵਿੱਚ, ਪਾਈ ਜਾ ਰਹੇ ਹੈਗੇ ਹੈ। ਤੇ ਹਨਾ ਕਿੰਨਾ ਕੁਛ ਕਮਾ ਰਿਹਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਕਿਹਾ ਤੁਸੀਂ ਇੰਨੀਆਂ ਚੀਜ਼ਾਂ ਬਣਾਉਦੇ ਓ, ਤੁਸੀਂ ਆਓ ਮੋਬਾਇਲ ਦੇ ਉੱਤੇ। ਕਈ ਹੈਗੇ ਆ, ਉਹ ਝੱਕਦੇ ਹੀ ਰਹਿ ਜਾਂਦੇ ਹੈਗੇ, ਅਸੀਂ ਨਈ। ਕਰਨਾ ਨਈਂ ਕਰਨਾ, ਨਈਂ ਕਰਨਾ ਹਨਾਂ? ਪਰ ਨਈਂ ਜੇ ਹੁਨਰ ਹੈਗਾ
ਕੋਨਫੀਡੈਂਸ ਕਿੰਨਾ ਆਇਆ ਓਹੀ ਲੇਡੀਜ਼ ਤੇ ਜੇੜੀ ਘਰ ਚ ਨੋਰਮਲ ਰੋਟੀ ਕਿਚਨ ਬਣਾਂਦੇ ਹੁੰਦੇ ਆ ਹਨਾਂ ਓ ਇਨੂੰ ਉਸਨੂੰ ਇੱਕ ਪਲੇਟਫਾਰਮ ਮਿਲ ਗਿਆ ਵੀ ਮੈਂ ਆਪਣੀ ਜਿਹੜੀ ਸਕਿੱਲ ਐ ਮੈਨੂੰ ਜਿਹੜਾ ਰੈਸਪੀ ਆਂਦੀ ਹੈ ਮੈਂ ਉਹ ਜਾ ਕੇ ਸਾਰਿਆਂ ਨੂੰ ਦਿਖਾਵਾਂ।
ਹਾਂ ਬਿਲਕੁਲ, ਹੁਣ ਦੇਖੋ ਇਹ ਵੀ ਨੀ ਹੈਗਾ ਤੁਸੀਂ ਦੇਖੋ ਪੇਂਟਿੰਗ ਦੀਆਂ ਕਲਾਸਾਂ ਸਾਂ ਹੈਗੀਆਂ ਏਦੇ ਤੇ ਮਿਊਜਿਕ ਦੀਆਂ ਕਲਾਸਾਂ ਹੈਗੀਆਂ। ਡੀ ਆਈ ਵਾਈ ਘਰ ਦੀਆਂ ਪੁਰਾਣੀਆਂ ਚੀਜ਼ਾਂ ਤੋਂ ਘਰ ਦੀ ਸਾਫ਼-ਸਫ਼ਾਈ ਕਿਵੇਂ ਕਰਨੀ ਹੈਗੀ ਐ। ਇੰਨਾ ਕੁਛ ਹੈਗਾ ਨਾ ਮੈਂ ਕਿੰਨੀ ਐ ਹਾਂ ਖੋਲੋ ਸੀ ਮੋਬਾਇਲ ਇੱਕ ਵਾਰੀ ਤੁਸੀਂ ਪਾਓ ਸੀ ਕਿ ਤੁਸੀਂ ਇਸ ਚੀਜ਼ ਬਾਰੇ ਜਾਣਨਾ ਮੈਂ ਕੈਣੀ ਆਂ ਦੁਨੀਆਂ ਅਸੀਂ ਪਿੱਛੇ ਰੈਗੇ ਦੁਨੀਆਂ ਸਾਰੀ ਅੱਗੇ ਨਿਕਲ ਗ ਇੰਨੇ ਲੋਕਾਂ ਦੀ ਵੀਡੀਓ ਆਂਦੀ ਇੰਨੇ ਲੋਕਾਂ ਦੀਆਂ ਰੀਲਾਂ ਆਂਦੀਆਂ ਨਾਂ ਮੈਂ ਤਾਨੂੰ ਦੱਸ ਨੀਂ ਸਕਦ ਇੰਨੇ ਸ਼ੋਰਟਸ ਆਂ।
ਹੁਣ ਜਿਵੇਂ ਹੁਣ ਬੱਚਿਆਂ ਸਕੂਲ ਦਾ ਕੰਮ ਐ ਹਨਾਂ ਜਿਵੇਂ ਪ੍ਰੋਜੈਕਟ ਬਣਾਣੇ ਆ, ਕੁਛ ਕਰਨਾ ਹਨਾਂ ਜਾਂ ਹੋਰ ਚੀਜ਼ਾਂ ਓ ਸਾਰੀਆਂ ਜੇ ਆਪਾਂ ਚੈੱਕ ਕਦੇ ਇਨੇ ਇੰਨਾਂ ਮਟੀਰੀਅਲ ਦਿਖਾਂਦੇ ਐ, ਇੰਨਾ ਕੁਛ ਦਿਖਾਂਦੇ ਐ। ਵੀ ਤੁਸੀਂ ਇਵੇਂ ਬਣਾਓ ਬਣਾਓ ਇਵੇਂ ਇਆ ਜ਼ੀ ਰਹੂਗਾ ਈਵਨ ਕਿ ਤੁਸੀਂ ਸਰਚ ਹੀ ਕਰਲੋ ਆ ਈ ਤੇ ਸਰਚ ਕਰੋ ਤਾਨੂੰ ਪੂਰਾ ਲਿਖਿਆ ਹੋਇਆ ਆਜੂਗਾ ਕਿ ਤੁਸੀਂ ਇਹ ਚੀਜ਼ ਕਰੋ।
ਬਿਲਕੁਲ, ਬਿਲਕੁਲ ਅਸੀਂ ਆਪਣੇ ਟੈਮ ਤੇ ਸੋਚਦੇ ਈ ਰੈ ਜਾਂਦੇ ਹੁੰਦੇ ਸੀ ਦਿਮਾਗ ਲੜਾਂਦੀ ਰਹਿ ਜਾਂਦਾ ਸੀ, ਇਹ ਬੱਚੇ ਤਾਂ ਮੂਹੋ ਬੋਲਦੇ ਆ ਤੇ ਸਾਹਮਣੇ ਪੱਕੀ ਪੱਕਾਈ ਖੀਰ ਹਾਜ਼ਰ ਹੋ ਜਾਂਦਾ ਏ। ਉਸ ਚ ਉਹਨੇ ਫਿਰ ਦੇਖਣਾ ਕਿਹੜੀ ਜ਼ਿਆਦਾ ਸਵਾਦ ਹੈ ਤੇ ਉਹ ਬਣਾ ਲੋ।
ਹਾਂਜੀ, ਅੱਗੇ ਅੱਗੇ ਨਾ ਪਰ ਅੱਗੇ ਆਪਾਂ ਲੋਕ ਕੀ ਕਹਦੇ ਸੀ ਆਪਾਂ ਇੱਕ ਸਿਰਫ ਹੋਮਵਰਕ ਮਿਲਦਾ ਸੀ ਨਾ ਜਿਹੜਾ ਸਿਰਫ ਓ ਵੀ ਲਿਖਣ ਦਾ ਥਿਊਰੀ ਸੀਗਾ ਕੱਲਾ। ਦਿਲ ਬੇਸਸ਼ਰਮ ਕੋਈ ਹੋਮਵਰਕ ਮਿਲਿਆ ਹੀ ਨਹੀਂ ਕਦੀ ਆਪਾਂ ਨੂੰ ਹਨਾ ਵੇਸਟ ਆਫ ਜੇ ਮਿਲ ਜਾਂਦਾ ਸੀ ਉਹ ਥੋੜਾ-ਬੋਤਾ ਵੀ ਵੇਸਟ ਮਟੀਰੀਅਲ ਕੁਛ ਬਣਾ ਲਓ ਕੀ ਬਣਾਣਾ ਹੁੰਦਾ ਸੀ ਕਿਸ ਟੈਮ ਬਣਾਇਆ। ਓਸ ਟੈਮ ਨੀ ਬਣਾਇਆ ਚਲੋ ਈ ਚਲ ਜਾਂਦਾ। ਹੁਣ ਤਾਂ ਹਰੇਕ ਚੀਜ਼, ਹਰੇਕ ਸਬਜੈਕਟ ਦੇ ਵਿੱਚ ਈਵਨ ਕਿ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਕੁਛ ਬਣਾ ਕੇ। ਜਾਣਾ, ਹਿੰਦੀ ਦੇ ਵਿੱਚ ਵੀ ਤੁਹਾਨੂੰ ਪੜ੍ਹਾਉਣਾ ਪੈਣਾ ਕੁਛ ਨਾ ਕੁੱਛ, ਸਾਰੇ ਸਬਜੈਕਟ। ਕੱਲੀ ਵੱਖਰੀ ਚੀਜ਼ ਬਣਾ ਕੇ ਲੈ ਕੇ ਜਾਣੀ ਆ ਤੁਹਾਨੂੰ ਪ੍ਰੀ ਨਰਸ ਨਰਸਰੀ ਬੱਚੇ ਤੋਂ ਲੈ ਕੇ ਪਲੱਸ ਟੂ ਬੱਚੇ ਤੱਕ ਸਾਰਿਆਂ ਨੂੰ ਇੰਨਾ ਤੁਸੀਂ ਕਹਿੰਦੇ ਕਿ ਸਕੂਲ ਵਿੱਚ ਐਜੂਕੇਸ਼ਨ ਨਾਲ ਸਕਿੱਲ ਵਰਕ ਖਾਦੇਂ ਪਏ। ਹੁਣ ਕਾਫੀ ਇੰਪਰੂਵ ਹੋ ਰਿਹਾ ਵੀ, ਸਕੂਲਾਂ ਦੇ ਵਿੱਚ ਸਕਿੱਲ ਵਰਕ ਆ ਗਿਆ।
ਪਤਾ ਕੀ ਗੱਲ ਹੈ, ਉਸ ਟਾਈਮ ਇਹ ਚੀਜ਼ ਸੀਗੀ ਨੀ, ਥੋੜ੍ਹੀ ਸੀਗੀ, ਹੁਣ। ਚੀਜ਼ ਦੀ ਜਿਹੜੀ ਉਹ ਹੈ ਨਾ, ਡਿਮਾਂਡ ਵੱਧ ਗਈ ਹੈ, ਜਿਹਦੇ ਕਰਕੇ। ਸਕੂਲ ਵਾਲਿਆਂ ਨੇ, ਜਾਂ ਬਾਹਰ ਵੀ। ਪਹਿਲਾਂ ਕੋਈ- ਕੋਈ ਇਹ ਚੀਜ਼ਾਂ ਦੇ ਉੱਤੇ ਗੌਰ ਕਰਦਾ ਸੀਗਾ, ਤੇ ਇੰਨਾ ਫ਼ਰਕ ਨਹੀਂ ਪੈਂਦਾ ਸੀਗਾ। ਪਹਿਲੇ ਸਮੇਂ, ਹੁਣ -ਹੁਣ ਹਰ। ਬੰਦਾ ਕਹਿੰਦਾ ਨਹੀਂ ਸਕਿੱਲ ਹੋਣਾ ਚਾਹੀਦਾ, ਆਪਣੇ ਅੰਦਰ ਕੁਛ ਇੱਕ ਹੁਨਰ ਸਾਈਡ ਤੇ ਹੋਣਾ ਚਾਹੀਦਾ। ਚਾਹੀਦਾ ਹੈ, ਜਿਹਦਾ ਨਾ। ਜਿਹਦੇ ਆਧਾਰ ਤੇ ਅਸੀਂ, ਮੈਂ ਕਹਿੰਦੀ ਹਾਂ, ਕੰਮ ਕਰਨਾ ਨਾ ਕਰਨਾ ਉਹ ਬਾਅਦ ਦੀ ਗੱਲ ਹੈ। ਹਨਾ, ਪਰ ਹੁਨਰ ਜ਼ਰੂਰ ਹੋਣਾ ਚਾਹੀਦਾ।
ਮੇਰੇ, ਸਾਡੇ ਇੱਕ ਫਰੈਂਡ ਹੈਗੇ ਆ, ਉਹ ਪਹਿਲਾਂ ਘਰ ਹੀ ਨੋਰਮਲ ਜਿਵੇਂ ਆਪਾਂ ਸੂਟ ਖਰੀਦ ਸੂਟ ਸਵਾਉਂਦੇ ਸੀ, ਟੇਲਰਿੰਗ ਟੂਲਿੰਗ ਦਾ ਕੰਮ ਘਰ ਹੀ ਕਰਦੇ ਸੀ, ਅਸੀਂ ਉਹਨਾਂ ਦੀ ਮਿੰ ਇੱਦਾਂ ਕਰਦੇ ਸੀ ਤੁਸੀਂ ਆਪਣਾ ਬੁਟੀਕ ਖੋਲੋ, ਤੁਹਾਡਾ ਬੁਟੀਕ ਬਹੁਤ ਚੱਲੂਗਾ।
ਅੱਛਾ।
ਤੁਸੀਂ ਮੰਨੋਗੇ ਉਹਦਾ ਬੁਟੀਕ ਉਹਨੇ ਆਪ ਆਪਣਾ, ਸਾਡੇ ਕਹਿਣ ਤੇ ਕਿੱਥੇ ਬਾਹਾਰ ਛੋਪ ਲਿੱਤੀ ਤੇ ਉੱਥੇ ਆਪਣਾ ਸ਼ੁਰੂ ਕੀਤਾ ਬੁਟੀਕ, ਤੁਸੀਂ ਮੰਨੋ ਕਿ ਐਨ ਆਰ ਆਈ ਬੰਦੇ ਦਾ ਇਹ, ਡਰੈਸਿਸ ਸੀਂਦੀ ਹੈ ਫੰਕਸ਼ਨਲੀ। ਇੰਨਾ ਵਧੀਆ ਸਿੰਧੀ ਹੈ ਨਾ, ਹਾਲੇ ਇੰਨੀ ਪੜ੍ਹੀ ਲਿਖੀ ਨਹੀਂ, ਲਰੇਡੀ, ਬਟ ਜਿਹੜੀ
ਹਾਂ ਬਿਲਕੁਲ, ਸਕਿੱਲ ਕਿਸੇ ਵੀ ਤਰ੍ਹਾਂ ਦਾ।
ਤੁਸੀਂ ਰੁਪਏ ਦੀ ਛੱਡੋ, ਡੋਲਰ ਕਮਾਉਂਦੀ ਅਗਲੀ।
ਵਧੀਆ ਗੱਲ ਹੈ।
ਆਪਣੀ ਸਕਿੱਲ ਬੇਸ ਤੇ ਜਾਨੂੰ ਆਉਂਦਾ ਸੀ। ਤੇ ਸਾਡੇ ਵਰਗਿਆ ਨੂੰ ਕੈਂਚੀ ਫੜੇ ਸਾਨ ਪਤਾ ਲੰਬਾਈ ਕਿੱਥੋਂ ਕਟਣੀ ਹੈ ਚੜਾਈ ਕਿਥੋਂ ਕੱਣੀ।
ਨਹੀਂ ਦੇਖੋ, ਉਹ ਉਹਨਾਂ ਦਾ, ਉਹ ਉਹਨਾਂ ਦਾ, ਉਹਦੇ ਵਿੱਚ ਨਾ ਇੰਟਰਸਟ ਸੀਗਾ।
ਹਾਂਜੀ।
ਹਨਾ ਉਹਨਾਂ ਦੀ ਉਹਦੀ ਰੁਚੀ ਸੀ, ਮੈਂ ਨੀ ਕਹਿੰਦੀ ਸਾਰੇ ਬੱਚੇ, ਸਾਰੇ ਬੰਦਿਆਂ ਦੀ ਰੁਚੀ ਕਿਸੇ ਦੀ ਖਾਣਾ ਬਣਾਉਣ ਦੇ ਵਿੱਚ ਹੈ। ਕਿਸੇ ਦੀ ਪੇਂਟਿੰਗ ਦੇ ਵਿੱਚ ਹੈ, ਕਿਸੇ ਦੇ ਮਿਊਜ਼ਿਕ ਦੇ ਵਿੱਚ ਹੈ, ਕਿਸੇ ਦੀ ਕਿਸ ਚੀਜ਼ 'ਚ ਹੈ। ਕਿ ਆਪਣਾ ਹੁਨਰ ਤੁਹਾਨੂੰ ਆਪ ਪਹਿਚਾਣਨਾ ਚਾਹੀਦਾ, ਕਿ ਤੁਸੀਂ ਕੀ ਚੀਜ਼ ਕਰ ਸਕਦੇ ਹੋ? ਪਹਿਲਾਂ ਤਾਂ ਅੱਜ ਕੱਲ ਦਾ ਟਾਈਮ ਅੱਧੇ ਬੰਦਿਆਂ ਨੂੰ ਪਤਾ ਹੀ ਨਹੀਂੀ ਚੱਲਦਾ, ਕਿ ਉਹਨਾ ਉਹਨਾਂ ਦਾ ਇੰਟਰਸਟ ਕਿਦੇ ਵਿੱਚ ਹੈ। ਸਭ ਤੋਂ ਔਖਾ ਕੰਮ ਹੀ ਇਹੀ ਹੈ, ਇੱਕ ਵਾਰੀ ਪਤਾ ਲੱਗ ਜੇ ਇੰਟਰਸਟ ਜਿਹਦੇ 'ਚ ਇਹ ਬੰਦਾ, ਆਪਣੇ ਆਪ ਉਸਨੂੰ ਅੱਗੇ ਲੈ ਕੇ ਜਾ ਸਕਦਾ।
ਹਾਂਜੀ -ਹਾਂਜੀ, ਅੱਜ ਕੱਲ੍ਹ ਬੱਚੇ ਐਜੂਕੇਟਡ ਹੈ ਜੀ, ਬੱਚੇ ਆਪ ਆਪੇ ਦੇਖ ਲੈਂਦੇ ਹਾਂ ਹੁਣ ਆਪ ਹੀ ਜਾਂਦੇ ਆ, ਆਪ ਹੀ ਕੰਪਿਊਟਰ ਦੇ ਵਿੱਚ ਜੋ ਲੈਣਾ ਕੋਰਸ ਕੰਪਿਊਟਰ ਦੇਖਣਾ, ਜੇ ਹੁਣ ਪਲੱਸ ਵਨ ਹੋ, ਪਲੱਸ ਟੂ ਚ'ਕਿਹੜੇ ਸਬਜੈਕਟ ਲੈਣੇ ਹੈ, ਕਿਹੜੇ ਚੂਜ ਕਰਨੇ ਹੈ? ਬੱਚੇ ਆਪ ਹੀ ਸੋਚ ਲੈਂਦੇ ਜੀ, ਇਸ 'ਚ ਆਹ ਬੈਨੀਫਿਟ
ਵਧੀਆ ਗੱਲ ਹੈ, ਵਧੀਆ ਗੱਲ ਹੈ, ਬੱਚੇ ਦਾ ਇੰਨਾ ਹੋਣਾ ਚਾਹੀਦਾ ਕਿ, ਅਸੀਂ ਇਹ ਕੰਮ ਅਸੀਂ ਇਹ ਚੀਜ਼ ਕਰਨੀ ਹੈ ਤੇ, ਇਸ ਲਾਈਨ ਦੇ ਵਿੱਚ ਜਾਣਾ। ਨਹੀਂ ਤਾਂ ਪਹਿਲਾਂ ਸਾਡੇ ਟਾਈਮ ਹੁੰਦੇ ਸੀ, ਸੋਚਦੇ ਹੀ ਰਹਿ ਜਾਂਦੇ ਹੁੰਦੇ ਸੀ। ਘਰਦਿਆਂ ਨੂੰ ਤਾਂ ਪਤਾ ਹੀ ਨਹੀਂੀ ਹੁੰਦਾ ਸੀ, ਹੁਣ ਬੱਚੇ ਇੰਨੇ ਹਾਂ ਇੰਨੇ ਬੱਚੇ ਸਿਆਣੇ ਹੋ ਗਏ ਆ ਨਾ, ਉਹਨਾਂ ਨੂੰ ਪਤਾ ਕਿ ਅਸੀਂ ਆਪਣਾ ਅਹ ਜਿਹੜਾ ਆਉਣ ਵਾਲਾ ਕਲ ਹੈ, ਵੇਖਿਆ ੳਹਨੂੰ ਕਿਵੇਂ ਸੁਧਾਰਨਾ?
ਬਹੁਤ ਸੀ ਬਹੁਤੁ, ਸਾਡਡੀੇ ਇਕ ਫਰੈਂਡ ਹੈ, ਉਹਨਾਂ ਦੀ ਬੇਟੀ ਡਾਟਾ ਐਨ ਸੀ ਵਿੱਚ ਜੋਬ ਲੈਣੀ ਸੀਗੀ। ਐਡਮਿਸ਼ਨ ਉਹਨੇ ਪਹਿਲੀ ਫੋਕਸ ਕੀਤੀ ਮੈਂ ਡਾਟਾ ਐਲ ਸੀ ਵਿੱਚ ਲੈਣਾ, ਬਟ ਉਹ ਵਿਚਾਰੇ ਨੂੰ ਬਹੁਤ ਧੱਕੇ ਖਾਧੇ, ਮਸਾਂ ਮਿਲੀ ਐਡਮਿਸ਼ਨ। ਉਹੀ ਟੋਪ ਸੀ ਯੂਨੀਵਰਸਿਟੀ ਵਿਚ, ਨਾਈਟੀ ਐਟ ਪਰਸੈਂਟ ਨੰਬਰ ਸੀ ੳਹਦੇ
ਵੈਰੀ ਗੁਡ।
ਤਾਂ ਵੀ ਉਸਨੂੰ ਬਸ, ਨਹੀਂ ਮੈਂ ਡਾਟਾ ਐਨਾਲਇਜ਼ ਹੀ ਕਰਨਾ ਵਾ। ਹੋਰ ਕੋਈ ਕੋਰਸ ਲੈਣਾ ਹੀ ਨਹੀਂੀ, ਵੀ ਬੱਚੇ ਨੂੰ ਫੋਕਸ ਕਲੀਅਰ ਆ।
ਹਮ ਹਾਂ, ਨਹੀਂ -ਨਹੀਂ ਬਹੁਤ ਵਧੀਆ ਤੁਹਾਡੇ ਵੀ ਵਿਚਾਰ ਸੁਣ ਕੇ ਬੜਾ ਵਧੀਆ ਲੱਗਿਆ, ਬੜਾ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ। ਠੀ ਠੀਕ ਹੈ ਜੀ, ਬਸ ਬ ਠੀਕ ਹੈ, ਜੀ ਓਕੇ। ਕਿ ਨੋ ਵੱਜ ਗਏ?